ਸਸ਼ ਰੀ ਕਾਲ ਜੀ।
ਸਸ਼ ਰੀ ਕਾਲ ਭੈਣ ਜੀ, ਸਸ ਰੀ ਕਾਲ, ਹੋਰ ਠੀਕ ਹੋ।
ਹਾਂਜੀ, ਤੁਸੀਂ ਠੀਕ ਹੋ। ਹੈਲੋ ਹੈਲੋ ਹੈਲੋ
ਹੈਲੋ
ਹਾਂਜੀ -ਹਾਂਜੀ, ਆ
ਹਾਂਜੀ ਭੈਣ ਜੀ, ਹਾਂਜੀ ਆ ਰਹੀ ਆ ਰਹੀ ਐ।
ਹਾਂ, ਹੋਰ ਠੀਕ ਹੋ ਤੁਸੀਂ, ਹਾਂਜੀ। ਹਾਂਜੀ ਵਧੀਆ, ਬ੍ਰੇਕਫਾਸਟ ਹੋ ਗਿਆ।
ਹਾਂਜੀ ਹੋ ਗਿਆ, ਬਸ ਹੁਣੇ ਵਿ ਵਿਹਲੇ ਹੋਈ ਸੀ।
ਅੱਛਾ
ਹਾਂਜੀ।
ਹੋਰ ਵਧੀਆ
ਹੋਰ ਬੱਚੇ ਗਏ ਸਕੂਲ
ਹਾਂਜੀ ਚਲੇ ਗਏ
ਬਰਸਾਤ ਹੋ ਰਹੀ ਹੈ ਤੁਹਾਡੇ ਇੱਥੇ
ਨਹੀਂ -ਨਹੀਂ ਅੱਜ ਤੇ ਧੁੱਪ ਨਿਕਲੀ ਹੋਈ ਹੈ ਸਵੇਰੇ ਕੰਨ ਮਨ ਹੋ ਰਹੀ ਸੀ
ਸਾਡੇ ਇੱਥੇ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ।
ਅੱਛਾ।
ਬਹੁਤ ਜ਼ਿਆਦਾ ਬਾਰਿਸ਼ ਹੈ ਕੱਲ੍ਹ ਦੀ ਰੁਕੀ ਨਹੀਂ ਸਾਰੀ ਰਾਤ ਹੋ ਗਈ ਸਵੇਰ ਹੋ ਗਈ ਹੁਣ ਤੱਕ ਬਹੁਤ ਜ਼ਿਆਦਾ ਬਰਸਾਤ। ਅਸੀਂ ਕਿਹਾ ਸੀ ਬਾਰਸ਼ ਏ ਬੱਚਿਆਂ ਨੂੰ ਭੇਜਦੇ ਨੀ ਸਕੂਲ ਪਰ ਫੇਿਰ ਦੋ ਛੁੱਟੀਆਂ ਨੇ ਸ਼ਨੀਤਵਾਰ ਦੀ ਅਸੀਂਗਾ ਭੇਜ ਹੀ ਦਿੰਦੇ ਹਾਂ।
ਹਾਂ ਇਹ ਤੇ ਹੈ ਹੀ ਆ ਹਮ। ਮੈਂ ਵੀ ਕੱਲ ਘਰੋਂ ਨਿਕਲੀ ਆਾਂ ਤੇ ਸਾਡੇ ਘਰ ਦੇ ਕਣਮਣ ਸੀ। ਤੇ ਅੱਗੇ ਮਾਰਕੀਟ ਗਈ ਆ ਇੰਨੀ ਤੇਜ਼ ਬਰਸਾਤ ਐਨੀ ਤੇਜ ਉਹ ਉਹ ਸਕੂਲ ਤੱਕ ਮੈਨੂੰ ਪਹੁੰਚਦੇ ਪਹੁੰਚਦੇ ਮਨੂੰ ਪੂਰੀ ਤਰ੍ਹਾਂ ਗਿੱਲੀ ਹੋ ਗਈ
ਗਿਲੀ ਹੋ ਗਈ
ਠੀਕ ਹੈ ਉਸ ਤੋਂ ਬਾਅਦ ਘਰ ਆਇਆ ਤੇ ਘਰ ਆ ਕੇ ਦੇਖਿਆ ਤੇ ਕੁਛ ਵੀ ਨੀ
ਹਮ ਨਹੀਂ ਅੱਛਾ ਤੇ ਬਹੁਤ ਜ਼ਿਆਦਾ ਬ ਬਰਸਾਤ ਹੋ ਰਹੀ ਹੈ ਬਹੁਤ ਜ਼ਿਆਦਾ ਹਰ ਜਗ੍ਹਾ ਪਾਣੀ ਭਰੇ ਪਏ ਨੇ ਬਸ ਪਰ ਐਵੇਂ ਥੋੜ੍ਹੀ ਠੰਡਕ ਹੈਗੀ ਹੈ ਰਾਤੀ ਏਸੀ ਨਹੀਂ ਚੱਲਿਆ ਐਡੀ ਠੰਡਕ ਹੋਊ ਰਾਤੀ ਏਸੀ ਨੀ ਚੱਲਿਆ
ਨਹੀਂ ਸਾਡੇ ਤੇ ਚਲਿਆ ਸੀਂ
ਤੁਹਾਡੇ ਥੋੜ੍ਹੀ ਹੋਈ ਹੈ ਨਾ ਬਰਸਾਤ ਘੱਟ ਹੋਈ ਹੈ ਇੱਥੇ ਸਾਡੇ ਇੱਥੇ ਬਹੁਤ ਜ਼ਿਆਦਾ ਹੋਈ ਹੈ। ਹਾਂ ਹਵਾ ਚ ਠੰਡਕ ਹੈ।
ਹਾਂ ਸਵੇਰੇ ਮੇਰਾ ਬੇਟਾ ਕਹਿੰਦਾ ਮੰਮਾ ਕੀ ਕਹਿੰਦੇ ਨੇ ਹਾਂ ਠੰਢ ਲੱਗ ਰਹੀ ਹੈ। ਰਸਤੇ ਚ ਜਾਂਦੇ ਹੋ ਖੁਲਾ ਏਰੀਆ ਸੀ ਮਿਲਟਰੀ ਏਰੀਆ ਜਾਂਦੇ ਹ ਨਾ
ਅੱਛਾ ਅੱਛਾ।
ਤੇ ਉੱਥੇ ਵੈਸੇ ਹੀ ਖੁ੍ਲਾ ਏਰੀਆ
ਹਾਂਜੀ ਹਾਂਜੀ।
ਉਹ ਫੇਰ ਕਹਿੰਦਾ ਮੰਮਾ ਬਹੁਤ ਠੰਢ ਲੱਗ ਰਹੀ ਹੈ ਮੈਂ ਕਿਹਾ ਨਹੀਂ ਬੱਚਾ ਐਵੇਂ ਹੀ ਲੱਗ ਰਿਹਾ।
ਹੋਰ ਸੁਣਾਓ?
ਹੋਰ ਵਧੀਆ ਹੋਰ ਤੁਸੀਂ ਸੁਣਾਓ?
ਬਸ ਵਧੀਆ ਭੈਣ ਜੀ ਤੁਸੀਂ ਅਖ਼ਬਾਰ ਲਗਾਈ ਹੋਈ। ਅਖਬਾਰ ਨੇ ਲਾਈ ਹੋਈ ਅੱਛਾ ਤੇ ਫੇਿਰ ਨਿਊਜ਼ ਵਗੈਰਾ ਕਿਵੇਂ ਸੁਣਦੇ ਹੋ?
ਆਹ ਬਸ ਹਾਂ। ਹਾਂਜੀ ਹਾਂਜੀ ਫੋਨ 'ਚ ਹੀ ਬਸ ਜਦੋਂ ਸੋਸ਼ਲ ਮੀਡੀਆ ਯੂਜ ਕਰਦੇ ਹਾਂ ਤੇ ਉਹਦੇ ਵਿੱਚ
ਅੱਛਾ ਅੱਛਾ ਅੱਛਾ ਹਾਂ ਬਸ ਫਿਰ ਚੇ ਤੇ ਨੀ ਸੁਣਦੇ ਹੋਣੇ ਨਾ?
ਨਾ ਨਾ ਨਾ।
ਬੱਚੇ ਨਹੀਂ ਸੁਣਦੇ ਫਿਰ।
ਬਿਲਕੁਲ। ਬੱਚੇ ਤੋਂ ਸਾਰਾ ਦਿਨ ਯੂਟਿਊਬ ਰੀਲਾਂ ਦੇਖ ਲਈਆਂ ਯੂਟਿਊਬ ਦੇ
ਰੀਲਾ ਹੀ ਰੀਲਾ ਹੀ ਵੇਖਦੇ ਨੇ ਬੱਚੇ ਤੇ ਬਸ ਅੱਜ ਕੱਲ ਬੱਚਿਆਂ ਨੂੰ ਪਤਾ ਹੀ। ਰੀਲਾ ਨੇ ਹੋਰ ਕੁੱਝ ਪਤਾ
ਹਾਂਜੀ ਬਸ ਓਥੋਂ ਹੀ ਸਿੱਖੀ ਜਾ ਰਹੇ ਨੇ ਜੋ ਜੋ ਸਿੱਖਣਾ ਹੈ। ਨਾ ਉਹਨਾਂ ਨੂੰ ਬੋਲਣ ਦਾ ਪਤਾ।
ਨਾ, ਜੀ ਨਾ ਹਾਂਜੀ ਭੈਣ ਜੀ, ਸਾਡੇ ਘਰਾਂ ਦੇ ਵਿੱਚ, ਫੇਰ ਵੀ ਜਿਹੜੇ ਮਿਡਿਓਕਰ, ਮਿਡਲ ਕਲਾਸ ਫੈਮਲੀਆਂ ਦੇ ਬੱਚੇ ਨੇ, ਫੇਰ ਵੀ ਥੋੜੇ ਸਿਮਟੇ ਹੋਏ ਨੇ, ਜਿਹੜੇ ਵੱਡੇ -ਵੱਡੇ ਸ਼ਹਿਰਾਂ ਦੇ ਬੱਚੇ ਜਿਹੜੇ ਬੜੇ- ਬੜੇ, ਲੋਕਾਂ ਦੇ ਨੇ, ਉਹ ਤੇ ਬਹੁਤ ਬੱਚੇ ਵਿਗੜੇ। ਦੇ, ਨੇ ਬਹੁਤ ਜ਼ਿਆਦਾ। ਉਹਨਾਂ ਨੂੰ, ਨਹੀਂ ਹਿਸਾਬ ਉਹੀਂ ਹੈ ਨਾ, ਘਰ ਦਾ ਮਾਹੌਲ ਬੜਾ ਜ਼ਰੂਰੀ ਹੈ। ਬੱਚਿਆਂ ਵਾਸਤੇ ਸਹੀ।
ਬਿਲਕੁਲ- ਬਿਲਕੁਲ, ਅੱਜ -ਕੱਲ੍ਹ ਪੇਰੈਂਟਸ, ਆਪਣੇ -ਆਪਣੇ ਬਿਜ਼ੀ ਨੇ।
ਟਾਈਮ ਹੀ ਨਹੀਂ ਹੈਗਾ, ਕਿਸੀ ਕੋਲ, ਕਿਸੀ ਕੋਲ ਟਾਈਮ ਨਹੀਂ।
ਹਾਂ, ਫਿਰ ਬੱਚੇ ਮੋਬਾਈਲਾਂ ਤੋਂ, ਦੇਖ- ਦੇਖ ਕੇ, ਉਹੀ ਕੁਝ ਸਿੱਖ ਸਿੱਖੀ ਜਾ, ਰਹੇ ਨੇ ਨਾ ਉਹੀ ਕੁਝ ਕਰੀ ਜਾ
ਹਾਂਜੀ, ਉਹੀ ਕਰਦੇ ਨੇ, ਬਸ ਬੱਚੇ ਤੇ।
ਹਾਂਜੀ।
ਹੋਰ, ਹੋਰ ਸੁਣਾਓ? ਬੜੇ ਦਿਨ ਹੋ ਗਏ। ਤੁਹਾਡੇ ਨਾਲ, ਗੱਲ ਹੀ ਨਹੀਂ ਹੋਈ ਸੀ।
ਹਾਂ, ਨੈਟਵਰਕ ਪ੍ਰੋਬਲਮ ਸੀ।
ਦੋ ਦਿਨ ਤੋਂ, ਤੇ ਬਹੁਤ ਜ਼ਿਆਦਾ ਚੱਲ ਰਹੀ ਹੈ, ਨੈਟਵਰਕ ਪ੍ਰੋਬਲਮ, ਕਿਉਂਕਿ ਬਾਰਿਸ਼ ਕਰਕੇ ਨਾ
ਹਾਂਜੀ।
ਜ਼ਿਆਦਾ ਵੇ ਕੰਮ ਖਰਾਬ, ਹੋਰ ਸੁਣਾਓ?
ਹੋਰ, ਤੁਸੀਂ ਸੁਣਾਓ?
ਤੁਹਾਡੇ, ਪੇਪਰ ਕਦ ਹੁੰਦੇ ਨੇ?
ਮੇਰੇ ਬੇਟੇ ਦੇ, ਅਗਸਤ ਚ ਸ਼ੁਰੂ ਹੋ ਜਾਏੰਗੇ, ਹੁਣ ਲਾਸਟ ਚ
ਅੱਛਾ ਅੱ
ਹੁਣ, ਕਲਾਸ ਟੈਸਟ ਸ਼ੁਰੂ ਨੇ ਅੱਜ ਵੀ ਕੀ, ਕਹਿੰਦੇ ਨੇ ਅੱਜ ਵੀ, ਉਹਦਾ ਟੈਸਟ ਹੈ। ਤੇ ਬਾਕੀ, ਜਿਹੜੇ ਮੰਥਲੀ ਟੈਸਟ ਹੁੰਦੇ ਨੇ, ਉਹ ਵੀਹ ਇੱਕੀ ਤਰੀਕ ਤੋਂ ਸ਼ੁਰੂ ਨੇ।
ਅੱਛਾ।
ਹਾਂ।
ਬਸ, ਅ ਅਗਸਤ ਤੇ ਸਤੰਬਰ ਤੇ ਬੱਚਿਆਂ ਦੀ ਪੇਪਰਾਂ 'ਚ ਹੀ ਜਾਣੀ ਹੈ ਸਾਰੀ।
ਹਾਂਜੀ- ਹਾਂਜੀ।
ਸਾਰੇ, ਬੱਚਿਆਂ ਦੇ ਐਵੀਂ ਪੇਪਰ ਹੁੰਦੇ ਨੇ।
ਹੂੰ -ਹੂੰ, ਹੂੰ।
ਹੋਰ?
ਹੋਰ, ਸੁਣਾਓ ਜੀ?
ਹੋਰ ਸੁਣਾਓ, ਤੁਸੀਂ ਸੁਣਾਓ, ਕੀ ਬਣਾਇਆ ਅੱਜ?
ਅੱਜ, ਅਸੀਂ ਸਵੇਰੇ ਸੈਂਡਵਿਚ ਬਣਾਏ ਸੀ।
ਅਸੀਂ ਵੀ ਸੈਂਡਵਿਚ ਹੀ ਬਣਾਏ ਨੇ, ਅਸੀਂ ਵੀ ਸੈਂਡਵਿਚ ਹੀ ਬਣਾਏ ਨੇ, ਤੇ ਆਪ ਵੀ ਨਾਸ਼ਤਾ ਸੈਂਡਵਿਚ ਨਾਲ ਹੀ ਕੀਤਾ। ਕੀਤਾ, ਹੁਣੇ ਕਰਕੇ ਹੱਟੀ ਆ ਮੈਂ।
ਮੈਂ ਵੀ, ਇਹੀ ਸੈਂਡਵਿਚ ਹੀ ਖਾਏ ਨੇ, ਉਹ ਕਹਿੰਦਾ ਮੈਨੂੰ ਸੈਂਡਵਿਚ ਸਕੂਲ 'ਚ ਲੈ ਕੇ ਜਾਣੇ ਆ, ਮੈਂ ਕਿਹਾ ਠੀਕ ਆ, ਬੇਟਾ ਰਾਤੀ ਕਰਕੇ ਰੱਖਿਆ। ਸਭ ਕੁਛ, ਸਬਜ਼ੀਆਂ ਬੀਟ ਕਰਕੇ ਰੱਖ ਲਈਆਂ।
ਹਾਂ -ਹਾਂ, ਹਾਂ- ਹਾਂ।
ਤੇ ਹੁਣ। ਸਵੇਰੇ, ਬਸ
ਐ, ਸਾਡੇ ਬੱ ਬੱਚਿਆਂ ਨੂੰ ਨਾ, ਸਕੂਲ ਸ਼ੁੱਕਰਵਾਰ, ਹਰ ਸ਼ੁੱਕਰਵਾਰ ਅਲਾਊਡ ਹੈਗਾ, ਜੰਕ ਫੂਡ।
ਹਾਂ, ਸ ਮੇਰੇ ਨੂੰ ਵੀ, ਮੇਰੇ ਬੇਟੇ ਨੂੰ ਵੀ, ਅਲਾਉ। ਨਹੀਂ, ਹੈ।
ਤੇ ਇਹ, ਪਿਛਲੇ ਸ਼ੁੱਕਰਵਾਰ ਮੈਗੀ ਲੈ ਗਏ ਸੀਗੇ, ਤੇ ਅਸੀਂ ਇੱਕ ਵਾਰ ਇੱਕ ਹਫ਼ ਤੇ, ਦਿੰਦੇ ਆ ਮੈਗੀ ਜਾਂ ਪਾਸਤਾ, ਮੈਕਰੋਨੀ ਇਹਨਾਂ ਤਿੰਨਾਂ ਚੋਂ, ਇੱਕ ਚੀਜ਼, ਅਗਲੇ ਹਫ਼ਤੇ ਇੱਕ ਵਾਰ ਕੁਲਚੇ, ਛੋਲੇ ਦੇ ਦਿੱਤੇ, ਅਗਲੇ ਉਸ ਤੋਂ ਅਗਲੇ ਹਫ਼ਤੇ, ਕੁਛ ਸੈਂਡਵਿਚ ਦੇ ਦਿੱਤੇ, ਅੱਜ ਸੈਂਡਵਿਚ ਦੀ ਵਾਰੀ। ਦੀ ਸੀਗੀ।
ਅੱਛਾ ਜੀ।
ਤੇ ਅਸੀਂ ਕਿਹਾ ਚੱਲ ਸੈਂਡਵਿ ਹੀ ਬਣਾ ਲਈਏ। ਫੇਰ ਆਪ ਵੀ ਸੈਂਡਵਿ ਹੀ ਖਾ ਲਈ ਏ।
ਹਾਂ ਬਸ ਇਹੀ ਕੁੱਛ, ਅਸੀਂ ਵੀ ਇਹੀ ਕੁੱਛ ਕੀਤਾ ਆ ਮ ਮੇਰੇ। ਹਸਬੈਂਡ ਵੀ ਸੈਂਡਵਿਚ ਖਾ ਕੇ, ਮੈਂ ਵੀ ਸੈਂਡਵਿਚ ਖਾ ਲਏ। ਹੁਣ ਦੁਪਹਿਰੇ ਸੋਚੋ ਕੀ ਬਣਾਉਣਾ ਹੈ।
ਜੁਆਇੰਟ ਫੈਮਲੀ ਏ। ਕੇ ਅ ਨ।
ਨਹੀਂ ਮੇਰੀ ਤੇ ਬਸ, ਮੈਂ ਔਰ ਮੇਰੇ ਹਸਬੈਂਡ ਨੇ ਨੀਚੇ ਮਤਲਬ ਮੇਰੀ ਮੇਰੀ ਜੇਠਾਣੀ ਥੱਲੇ ਆ, ਮੈਂ ਉੱਪਰ ਰਹਿੰਦੀ ਆਂ।
ਅੱਛਾ, ਤੇ ਸੱਸ-ਸੌ।
ਨਹੀਂ ਹੈ।
ਅੱਛਾ ਹੈਗੇ।
ਨਾ, ਨਾ ਸੱਸ ਹੈ, ਨਾ ਸੋਹਰਾ ਹੈ। ਡੈਥ ਹੋ ਗਈ ਸੀ ਉਹਨਾਂ ਦੀ।
ਅੱਛਾ, ਇਹ ਤੁਹਾਡੇ ਵਿਆਹ ਤੋਂ ਪਹਿਲੇ ਕਿ ਹੁਣ।
ਨਹੀਂ ਵਿਆਹ ਤੋਂ ਪਹਿਲੇ ਮੇਰੀ ਸੱਸ ਦੀ ਤੇ, ਵਿਆਹ ਤੋਂ ਪਹਿਲੇ ਹੀ ਹੋਈ ਹੁਈ ਸੀ। ਤੇ ਵਿਆਹ ਤੋਂ ਬਾਅਦ ਮੇਰੇ ਸੁਹਰੇ ਦੀ ਹੋਈ ਸੀ।
ਅੱਛਾ, ਅੱਛਾ- ਅੱਛਾ ਚਲੋ ਫੇਰ ਵੀ ਐ ਵੇਂ ਜਠਾਣੀ ਹੈਗੀ ਹੈ ਨਹੀਂ। ਜੇ ਚਾਹੇ ਫੇਰ ਵੀ ਸਾਰਾ। ਤੇ ਉਹ ਹੁੰਦਾ ਹੀ ਹੈ।
ਹਾਂ ਬਿਲਕੁਲ। ਬਿਲਕੁਲ ਜੀ ਬਿਲਕੁਲ ਸਹੀ ਹੈ ਨਾ।
ਘਰ ਚ ਬਣਦਾ ਤਾਂ ਹੈ ਨਾ।
ਹਾਂ।
ਨਹੀਂ ਤੇ ਫ਼ਰਕ ਪੈਂਦਾ ਹੈ। ਫੇਰ ਵੀ ਦੇਖੋ ਲੋਕ ਤੇ ਲੋਕ ਹੁੰਦੇ ਨੇ, ਆਪਣੇ ਤੇ ਆਪਣੇ ਹੁੰਦੇ ਨੇ।
ਹਾਂਜੀ, ਬਿਲਕੁਲ ਇਹ ਤੇ ਗੱਲ ਹੈ।
ਦੁਖ ਏ, ਸੁੱਖ ਏ ਕਿੱਥੇ ਆਉਣਾ, ਕਿੱਥੇ ਜਾਣਾ ਆਪਣੇ ਬੱਚੇ ਆਪਣੇ ਆਪ ਕੋਲ ਛੱਡੋ ਤੇ ਜਾ ਚਲੇ ਜਾਓ।
ਹੂੰ।
ਫਰਕ ਤੇ ਹੁੰਦਾ।
ਇਹ ਤਾਂ ਹੈ ਹੀ ਆ। ਅੱਜ ਕੱਲ ਮਹੌਲੀ ਤੁਸੀਂ ਦੇਖਿਆ ਬਹੁਤ ਖ਼ਰਾਬ ਚੱਲ ਰਿਹਾ।
ਹਾਂਜੀ, ਅੱਜ ਕੱਲ ਹੈ ਹੀ ਨੀ ਬੱਚਿਆਂ ਨੂੰ ਕਿੱਥੇ। ਪਹਿਲੇ ਲੋਕੀ ਕਹਿੰਦੇ ਸੀ। ਕੁੜੀਆਂ ਨੂੰ ਨੀ ਕਿਥੇ ਛੱਡਣਾ। ਅੱਜ ਕੱਲ ਦੇ ਮੁੰਡਿਆਂ ਨੂੰ ਵੀ ਨੀ ਛੱਡਣ ਦਾ ਹਾਲ, ਅੱਜ ਕੱਲ ਕਿੱਥੇ ਨੀ ਛੱਡਣ ਦਾ ਹਾਲ ਬੱਚਿਆਂ ਨੂੰ।
ਹਾਂ। ਪਤਾ ਹੀ ਨਹੀਂ ਚੱਲਦਾ, ਕਿ ਕੌਣ ਕਿਵੇਂ ਦਾ ਹੈ। ਕੌਣ
ਕਿਵੇਂ ਦਾ ਰੈ। ਸਹੀ ਗੱਲ, ਹਾਂ ਬਸ। ਮਾਹੌਲ ਖਰਾਬ ਹੈ।
ਹਾਂਜੀ।
ਉਹ ਨਿਊਜ਼ ਨਹੀਂ ਵੇਖਦੇ ਪਏ। ਉਹ ਜਿਹੜੀ ਇੰਦੋਰ ਦੀ ਨਿਊਜ਼ ਏ, ਉਹ ਕੁੜੀ ਨੇ ਅਹ ਕੀ ਕਹਿੰਦੇ ਨੇ ਆਪਣੀ ਮਾਂ ਨੂੰ ਮਾਰਤਾ, ਦੋ ਕਰੋੜ ਪਿੱਛੇ। ਤੁਸੀਂ ਇਹ ਵੇਖੋ।
ਅੱਛਾ!
ਹਾਂ ਕੁੜੀ ਨੇ ਆਪਣੀ ਕੁੜੀ ਨੇ, ਚਾਚੇ ਦੇ ਨਾਲ ਤੇ ਚਾਚੇ ਦੇ ਮੁੰਡਿਆਂ ਨਾਲ, ਤੀ ਕਰੋੜ ਸੀ, ਪਤਾ ਨੀ। ਕੋਣ ਹੈ। ਉਹਦੇ ਨਾਲ ਮਿਲ ਕੇ ਆਪਣੀ ਸਕੱਕੀ ਮਾਂ ਨੂੰ ਮਾਰਤਾ। ਕਿ ਪ੍ਰੋਪਰਟੀ ਮੈਨੂੰ ਮਿਲ ਜਾਏਗੀ। ਉਹੀ ਕਹਿੰਦੇ ਨਾ ਮੁੰਡੇ ਤੇ ਐਵੇਂ ਦੀ ਹਰਕਤਾਂ ਕਰਦੇ ਸੁਣੇ ਸੀਗੇ। ਪਰ ਕੁੜੀਆਂ ਤੇ ਕਦੀ ਨੀ ਸੁਣੀਆਂ ਸੀ ਕੁੜੀਆਂ ਵੀ ਕਰਨ ਲੱਗ ਗੀਆ ਨੇ।
ਕਰਨ ਲੱਗ ਗਿਆਂ। ਕੁੜੀਆਂ ਤੁਸੀਂ ਸਭ ਤੋਂ ਜ਼ਿਆਦਾ ਬੁਰਾ, ਜਿਹੜੀਆਂ ਹੋਸਟਲ ਚ ਰਹਿ ਰਹੀਆਂ ਨੇ। ਪੀ ਜੀ ਚ ਰਹਿ ਰਹੀਆ ਹਾਂ, ਉਹਨਾਂ ਦਾ ਬਹੁਤ ਬੁਰਾ ਹਾਲ ਹੈ।
ਹਾਂਜੀ।
ਹੈਲੋ।
ਹਾਂਜੀ ਹਾਂਜੀ ਸੁਣ ਰਹੀ ਆ ਹਾਂਜੀ ਆ ਰਹੀ ਆ ਰਹੀ।
ਹਾਂ।
ਹੋਸਟਲ ਵਾਲੀ ਕੁੜੀਆਂ ਤੇ ਬਹੁਤ ਖ਼ਰਾਬ ਨੇ ਜਿਗਰੇ ਬੱਚਿਆਂ ਦੇ ਬਹੁਤ ਵੱਧ ਗਏ ਨੇ।
ਡਰ ਨੀ ਰਹਿ ਗਿਆ ਮੈਂ ਹੁਣ ਕਈ ਵਾਰ ਬੇਟੇ ਨਾਲ ਸਕੂਲ‌। ਛੋੜਨ ਜਾਂਦੀ ਹੈ ਨਾ ਸਾਡੇ ਇੱਥੇ ਵਾਈ ਪੀਐਸ ਮਾਰਕੀਟ ਹੈ ਉੱਥੇ ਬਹੁਤ ਬੁਰਾ ਹਾਲ ਹੈ।
ਹਾਂਜੀ।
ਸਕੂਲਾਂ ਤੋਂ ਬਾਹਰ ਹੀ ਖੜ੍ਹੀਆਂ ਨੇ। ਨਾ ਸਕੂਲ ਨਾ। ਸਵੇਰੇ ਸਵੇਰੇ ਹੀ ਬਾਹਰ ਖੜੀਆਂ ਹੋ ਜਾਂਦੀਆਂ ਨਾ ਜਾਂਦੀਆਂ ਇਹਨਾਂ।
ਨਾ ਬਸ ਇਹ ਵੇਖੋ ਨਾ ਮਾਂ ਪਿਓ ਦਾ ਵਿਸ਼ਵਾਸ ਵੇਖੋ। ਦੇਖੋ ਜਿਹੜੇ ਵਿਚਾਰੇ ਫੀਸਾਂ ਭਰਦੇ ਨੇ ਐਡੇ ਔਖੇ ਹੋ ਕੇ ਪੜ੍ਹਾ ਨੇ ਉਹ ਤੇ ਵਿਚਾਰੇ ਮਾਵਾਂ ਸਵੇਰੇ ਉੱਠ ਕੇ ਰੋਟੀਆਂ ਤਿਆਰ ਕਰਦੀਆਂ ਨੇ ਟਿਫਨ ਤਿਆਰ ਕੀਤੇ ਕਿ ਬੱਚਾ ਸਕੂਲ ਚੱਲਾ ਤੇ ਤੁਸੀਂ ਇੱਕ ਵਾਰ ਕੀ ਕਰਦੀਆਂ ਪਈਆਓ ਇਹ ਵੇਖੋ ਤੁਸੀਂ।
ਹਾਂਜੀ।
ਬਹੁਤ ਮੋਲ ਖਰਾਬ। ਸਾਡੇ ਤੁਹਾਡਾ ਟਾਈਮ ਹੋਰ ਸੀ ਹੁਣ ਤੇ ਬਹੁਤ ਜ਼ਿਆਦਾ ਟਾਈਮ ਖ਼ਰਾਬ ਹੈ।
ਹਮ ਅੱਜ ਪਹਿਲੇ ਦੇ ਟਾਈਮ ਤੇ ਨਾ ਮਾਂ ਪਿਓ ਬੱਚਿਆਂ ਤੋਂ ਡਰਦੇ ਸੀ।
ਪਰਦੇਸੀ ਪ।
ਉਹ ਨਹੀਂ ਸੋਰੀ ਬ
ਬ ਬੱਚੇ ਡਰਦੇ ਸੀ ਮਾਂ ਪਿਓ ਕੋਲੋਂ। ਪਰ ਹੁਣ ਮਾਂ ਪਿਓ ਡਰਦੇ ਨੇ ਬੱਚਿਆਂ ਕੋਲੋਂ ਬਿਲਕੁਲ ਬਿਲਕੁਲ। ਬਿਲਕੁਲ ਮਾਹੌਲ ਹੀ ਐਵੇਂ ਦਾ ਬਣ ਚੁੱਕਿਆ ਕੀ ਕਰਨ। ਡਰਨਾ ਤੇ ਆਪੇ ਸੱਚਾ ਵ ਨਾ ਵੇਖੋ ਜਿਸ ਕੁੜੀ ਨੇ ਮਾਂ ਨੂੰ ਮਾਰ ਤਾ ਤੇ ਮਾਂ ਤੇ ਡਰੇਗੀ ਨਾ।
ਸਰੇ।
ਇੱਕ ਨੂੰ ਮਾਰਿਆ ਤੇ ਦਸ ਮਾਵਾਂ ਡਰਨਗੀਆਂ। ਕਿ ਤਬਾਰ ਹੈ।
ਮਾਨ ਸਹੀ ਕਰਕੇ ਦੇ
ਪਤਾ ਨੀ ਬੱਚਿਆਂ ਨੂੰ ਕੀ ਮਤਲਬ ਐਡੇ ਢੇਠ ਨੇ ਬੱਚਿਆਂ ਦੇ। ਐਡੇ ਹੌਸਲੇ ਖੁੱਲ ਗਏ ਨੇ ਕਿ ਵੱਡਾ ਛੋਟਾ ਕੁਛ ਕੁਛ ਨੀ ਕੋਈ ਲਾਜ ਸ਼ਰਮ ਨੀ ਰਹੀ ਕੁਛ ਨਹੀਂ ਰਿਹਾ ਨਾ। ਅੱਜ ਕੱਲ ਬਹੁਤ ਬੁਰਾ ਹਾਲ ਹੈ ਚਲੋ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹ